ਹੈਲੋ
ਹੈਲੋ।
ਹਾਂਜੀ।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
ਹੋਰ ਤੁਸੀਂ ਸੁਣਾਓ ਅਸੀਂ
ਹਾਂਜੀ, ਵਧੀਆ ਹੋਰ ਕੀ ਕਰਦੇ ਪਏ ਸੀਂ
ਕੁਛ ਵੀ ਨਹੀਂ ਬਸ ਬੈਠੇ ਹੋਏ ਸੀ ਹੁਣੇ ਫ੍ਰਰੀ ਹੋਏ ਸੀ। ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲਈਏ ਬੜੇ ਦਿਨ ਹੋ ਗਏ ਨੇ ਤੁਹਾਨੂੰ ਵੇਖਿਆ ਵੀ ਨਹੀਂ, ਔਰ ਗੱਲ ਵੀ ਨਹੀਂ ਹੋਈ।
ਹਾਂਜੀ, ਉਹ ਅਸੀਂ ਬਸ ਬਾਹਰ ਗਏ ਹੋਏ ਸੀ ਘੁੰਮਣ
ਅੱਛਾ, ਕਿੱਥੇ ਘੁੰਮ ਆਏ ਹੋ
ਬਸ ਆਵਦੇ ਪੇਕੇ
ਅੱਛਾ-ਅੱਛਾ।
ਹਾਂਜੀ -ਹਾਂਜੀ! -ਹਾਂਜੀ।
ਅੱਛਾ।
ਹਾਂ ਉੱਥੇ ਸਾਡੇ ਇੱਥੇ ਹੋਰ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਉੱਧਰ
ਅੱਛਾ- ਅੱਛਾ।
ਹਾਂਜੀ, ਇੱਕ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਉੱਥੇ
ਅੱਛਾ, ਹਾ ਉੱਧਰ ਦੀ ਸਾਈਡ ਗੁਰ ਗੁਰਦੁਆਰੇ ਬੜੇ ਵਧੀਆ, ਹੈਗੇ ਨੇ ਘੁੰਮ ਹਾਂਜੀ
ਹਾਂ
ਸਾਡਾ ਵੀ ਮਨ ਕਰਦਾ ਅਸੀਂ ਵੀ ਜਾਈਏ, ਗੁਰਦੁਆਰੇ ਵੇਖਣ
ਹਾਂਜੀ- ਹਾਂਜੀ।
ਹਾਂਜੀ, ਅੱਛਾ ਤੁਸੀਂ ਗੁਰਦੁਆਰਾ‌ ਗਏ ਵੇਖ ਆਉਏ ਫਿਰ ਹਨਾ
ਹਾਂਜੀ, ਬੜਾ ਸੋਹਣਾ ਸਰੋਵਰ ਵਗੈਰਾ ਬਣਿਆ, ਬੜਾ ਕੀਰਤਨ ਸੁਣੋ, ਬੜਾ ਆਨੰਦ ਆਉਂਦਾ ਏ ਬਹਿ ਕੇ ਹੁਣ ਤਾਂ ਘੋੜਿਆਂ ਸਾਹਿਬ ਵਾਲਾ ਵੀ ਗੁਰਦੁਆਰਾ ਬਹੁਤ ਵਧੀਆ ਬਣ ਗਿਆ ਹੁਣ ਤੇ
ਅੱਛਾ-ਅੱਛਾ।
ਹਾਂਜੀ ਬੜਾ ਸੋਹਣਾ ਬਣ ਗਿਆ।
ਅੱਛਾ।
ਹੋਰ ਸੁਣਾਓ?
ਚਲੋ ਹੋਰ ਬਾਲ ਬੱਚੇ ਠੀਕ ਨੇ ਤੁਆਡੇ।
ਹਾਂਜੀ ਸਭ ਠੀਕ
ਹਾਂ ਤੁਆਡਾ ਬੇਟਾ ਜੋਬ ਕਰਦਾ ਨਾ?
ਹਾਂਜੀ-ਹਾਂਜੀ ਬੈਂਕ ਚ ਜੋਬ ਕਰਦੈ।
ਹੋਰ ਕੀਨਾ ਟਾਈਮ ਹੋ ਗੇਆ ਓਨੂੰ ਜੋਬ ਕਰਦੇਆਂ?
ਓਨੂੰ ਹੋ ਗੇ ਨੇ ਦਸ-ਬਾਰਾਂ ਸਾਲ।
ਆਛਾ-ਆਛਾ।
ਹਾਂਜੀ, ਜਦੋਂ ਓਦੀ ਡੈ ਡੈਡੀ ਦੀ ਡੈਥ ਹੋਈ ਸੀ, ਮਤਲਬ ਓ ਓਦੋ ਮਤਲਬ ਓਦੋਂ ਲੱਗੀ ਸੀ ਜੋਬ, ਏਦੀ। ਫੇਰ ਡੈਡੀ ਪੂਰੇ ਹੋ ਗਏ ਫੇਰ ਗੇਆ ਈ ਨੀ ਸੀ ਕੀਨਾ ਚੇਰ।
ਆਛਾ ਛਾ
ਜੁਐਨ ਕੀਤਾ ਸੀ ਓਨੇ।
ਆਛਾ ਚਲੋ ਸ਼ਾਦੀ ਕਰ ਦਿੱਤੀ ਐ?
ਹਾਂਜੀ ਸ਼ਾਦੀ ਕਰਤੀ ਏ ਦੋ ਬੇਟੇ ਨੇ।
ਅੱਛਾ।
ਹਾਂਜੀ।
ਹੂੰ ਕੀਤੇ ਲੋਕਲ ਈ ਕੀਤੀ ਏ, ਜਾਂ ਬਾਰ ਕੀਤੀ ਏ।
ਹਾਂਜੀ ਲੋਕਲ, ਹਾਂਜੀ
ਚਲੋ ਹੋਰ ਬੇ
ਹਾਂ ਹਾਂਜੀ ਬੇਟੀਆਂ ਦੀ ਵੀ ਇਏਕ ਲੋਕਲੇ ਈਕ ਏਕ ਥੇ ਐ ਮੋਹਾਲੀ।
ਆਛਾ।
ਹਾਂਜੀ ਓ ਵੀ ਜਵਾਈ ਦੋਵੇਂ ਜੋਬ ਕਰਦੇ ਨੇ ਏਕ ਦੀ ਗੌਰਮੈਂਟ ਜੋਬ ਐ ਬੈਂਕ ਵੀਚ ਪੰਜਾਬ ਨੈਸ਼ਨਲ ਬੈਂਕ ਇੱਕ ਦੀ ਪ੍ਰਾਈਵੇਟ ਐ ਓ ਵੀ ਅੱਛੀ, ਪੋਸਟ ਤੇ ਏ।
ਆਛਾ-ਆਛਾ-ਆਛਾ। ਚਲੋ ਵਧੀਆ ਅੱਜ-ਕੱਲ ਜੋਬ ਈ ਜਾਦਾ ਕਰਦੇ ਨੇ ਜੋਬ ਵਾਲੀ ਹੂੰ ਬੇਟੀਆਂ ਤੇ ਨੀ ਕਰਦੀਆਂ ਓਨੀਆ ਜੋਬ?
ਹਾਂਜੀ ਨਈ ਬੇਟੀਆਂ ਨੀ ਕਰਦੀਆ।
ਆਛਾ-ਆਛਾ ਨੋ ਵੀ ਨੀ ਕਰਦੀ?
ਨਹੀਂ ਨੋ ਵੀ ਨੀ ਕਰਦੀ ਬਸ ਘਰ ਦਾ ਈ ਏ ਫੇਰ ਕੱਪੜੇ ਸੂਟ-ਸਾਟ ਵਗੈਰਾ ਸੀ ਲੈਦੀ ਏ।
ਆਛਾ-ਅਛਾ ਚਲੋ ਐ ਵੀ ਵਧੀਆ ਏ ਅੱਜ-ਕੱਲ ਸਵਾਈਆਂ ਬੜੀਆਂ ਨੇ।
ਹਾਂਜੀ, ਬਸ ਪ ਬਾਰ ਦੇ ਨੀ ਸੀਦੀ ਘਰ ਦੇ ਈ ਸੀ ਲੈਂਦੀ ਆਪਣੇ।
ਹਾਂ, ਆਪਣੇ ਈ ਬੌਤ ਏ ਕੀਨੀ ਸਵਾਈ ਬ ਬਚ ਜਾਂਦੀ ਐ ਆਪਣੀ ਟੇਲਰ ਕੀਨੀ-ਕੀਨੀ ਸਵਾਈ ਲੈਂਦੇ ਨੇ ਫੇਰ ਵੀ ਆਪਣੇ ਮਨ ਚ ਪਸੰਦ ਦਾ ਨੀ ਸੀ ਨੀ ਪਤਾ ਕੱਪੜਾ, ਆਪਣਾ ਕੱਪੜਾ ਆਪੇ ਈ ਸੀ ਸਕਦਾ ਐ ਬੰਦਾ। ਹਾਂ ਅੱਛਾ ਆਵ ਆਪ ਸੀਨ ਵਾਲੇ ਨੂੰ ਕੀਸੇ ਦੇ ਪਸੰਦ ਵੀ ਨੀ ਆਂਦੇ।
ਹਾਂਜੀ-ਹਾਂਜੀ।
ਹਾਂ।
ਸਲਵਾਰਾਂ ਸਵਾ ਲਈਦੀਆਂ ਸਾਡੇ ਨਾਲ ਰੈਂਦੀ ਏ ਓਦੇ ਕੋਲ ਸਵਾ ਲੈਂਦੇ ਨੇ ਕਮੀਜ਼ਾਂ ਅਸੀਂ ਆਪ ਸੀ ਲੈਂਦੀ ਏ।
ਅੱਛਾ ਅੱਛਾ।
ਹਾਂਜੀ, ਤਰਪਾਈਆਂ ਕਰਾ ਲਈ ਦੀਆਂ ਨੇ ਬਾਹਰੋਂ।
ਹੋਰ ਸੁਣਾਓ, ਤੁਸੀਂ ਤੁਸੀਂ ਸੀ ਲੈਂਦੇ ਹੋ ਕੱਪੜੇ ਥੋੜੇ
ਹਾਂਜੀ, ਮੈਂ ਵੀ ਸੀ ਲੈਂਦੀ ਹਾਂ ਮੈਂ ਵੀ ਤੁਰਪਾਈਆਂ ਬਾਹਰੋਂ ਕਰਾ ਲੈਂਦੀ ਹਾਂ। ਪਰ ਮੈਂ ਆਪੁ ਕੱਪੜਾ ਸਵਾ ਨਹੀਂ ਸਕਦੀ ਕਿਸੇ ਦਾ ਨਾ, ਫਿਰ ਉਹ ਪਛਾਣ ਹੋ ਜਾਂਦੀ ਹੈ ਉਹਨਾਂ ਨੂੰ ਬਈ ਆਪਣੇ ਨੀ ਤੁਹਾਡੇ ਨੇ ਹੱਥ ਦਾ ਨਹੀਂੀ ਸਿਪਿਆ ਆਇਆ। ਕਾਫੀ ਪੁਰਾਣੇ ਹਾਂ ਹਾਂ ਕਾਫੀ ਪੁਰਾਣੇ ਨਾ ਕਸਟਮਰ ਤੇ ਉਹ ਪਸਾ ਪਛਾਣ ਕਰ ਲੈਂਦੇ ਨੇ ਉਹਨਾਂ ਨੂੰ। ਪਤਾ ਲੱਗ ਜਾਂਦਾ, ਤੇ ਫਿਰ ਮੈਂ ਕਿਸੇ ਕੋਲੋਂ ਸਵਾਉਂਦੀ ਹੀ ਨੀ ਬਸ ਤਰਪਾਈ ਵਗੈਰਾ ਕਰਾ ਲੈਂਨੇ ਆਾਂ।
ਅੱਛਾ ਅੱਛਾ ਸਲਵਾਰਾਂ ਵੀ ਆਪ ਕੇ ਸੀਲਦੇ ਹੋ
ਹਾਂ, ਸਲਵਾਰਾਂ ਤੇ ਘੱਟ ਹੀ ਆਂਦੀਆਂ ਸੀਨ ਨੂੰ ਹੁਣ।
ਅੱਛਾ ਪਜਾਮੇ ਵਗੈਰਾ ਪੈਂਟਾਂ ਅਛਾ ਅਛਾ ਅਛਾ ਹਾਂਜੀ ਹਾਂਜੀ ਹੁਣ ਜ਼ਿਆਦਾਤਰ ਪਾਉਂਦੇ ਉਹ ਇਹ ਨੇ‌।
ਹਾਂ, ਉਹ ਪੈਂਟਾਂ ਦੀ ਮੂਰੀ ਅਤੇ ਡਿਜ਼ਾਇਨ ਥੋੜ੍ਹਾ ਜਿਹਾ ਮੰਗਦੀਆਂ ਨੇ ਨਾਲ ਗਲੇ ਤੇ ਅਤੇ ਬਾਹਵਾਂ 'ਤੇ ਡਿਜ਼ਾਇਨ।
ਅੱਛਾ ਹਾਂਜੀ ਹ
ਅੱਜ ਕੱਲ ਲੈਸਾਂ ਦਾ ਜ਼ਿਆਦਾ ਫੈਸ਼ਨ ਲੈਸ ਲਵਾਉਂਦੀਆਂ।
ਹਮ, ਚਲੋ ਹੋਰ ਸੁਣਾਓ।
ਹਾਂ।
ਹੋਰ ਤੁਸੀਂ ਸੁਣਾਓ, ਤੁਹਾਡੇ ਘਰ ਸਭ ਠੀਕ ਹੈ? ਬੱਚੇ ਅਜੇ ਨਹੀਂ ਵੀ ਆਏ।
ਅੱਛਾ ਜੀ ਚਲੋ, ਨੌਕਰੀ ਕਰਦੇ ਨੇ?
ਹਾਂ ਦੋਨੋਂ ਨੌਕਰੀ ਕਰਦੇ ਨੇ, ਵੇਖਦੇ ਪਏ ਆ। ਕੁੜੀ ਵੇਖਦੇ ਪਏ ਆ ਬਸ। ਕਿਧਰੇ, ਮਿਲ ਜਾਏ, ਕੋਈ ਤੇ ਫਿਰ ਕਰਾਂਗੇ।
ਹਾਂਜੀ ਤੁਹਾਡੇ ਹਸਬੈਂਡ ਕੀ ਕਰਦੇ ਨੇ
ਉਹਨਾਂ ਦਾ ਸਪਲਾਈ ਦਾ ਕੰਮ ਏ।
ਅੱਛਾ ਜੀ।
ਜਿਸਰ੍ਹਾਂ ਸਟੀਲ ਦਾ, ਲੋਹੇ ਦਾ, ਕੋਈ ਵੀ ਮਾਲ ਹੋਵੇ। ਸਪਲਾਈ ਕਰਦੇ ਨੇ ਹਾ ਹਾਂ
ਅੱਛਾ ਅੱਛਾ, ਚਲੋ ਵਧੀਆ ਕੰਮ ਹੈ ਈਹਵੀ ਵਧੀਆ ਅੇ।
ਕੰਮ ਆਪਣਾ, ਬੇਟੇ ਆਪਣਾ ਕਮਾ ਲੈਂਦੇ ਨੇ। ਐਹ ਆਪਣਾ ਕਮਾ ਲੈਂਦੇ ਨੇ। ਮੈਂ ਆਪਣਾ ਕਮਾ ਲੈਂਦੀ ਆ
ਕਮਾਨ ਤਾਂ ਹੀ ਅੱਜ ਕੱਲ੍ਹ
ਹਾਂ ਅੱਜਕੱਲ੍ਹ ਨਾ ਹੈ ਹੀ, ਆਪਣਾ ਆਪਣਾ ਖ਼ਰਚਾ ਆਪੇ ਕੱਢੋ।
ਹਾਂਜੀ ਹਾਂਜੀ।
ਕਿਸੇ 'ਤੇ ਉਹ ਨਹੀਂ ਅੇ।
ਹਾਂਜੀ, ਹਾਂ। ਚਲੋ, ਹੋਰ ਸੁਣਾਓ?
ਚਲੋ, ਹੋਰ ਠੀਕ ਹੈ, ਹੋਰ ਤੁਸੀਂ ਬਣਾ ਲਈ ਰੋਟੀ ਪਾਣੀ?
ਹਾਂਜੀ, ਅਸੀਂ ਬਣਾ ਲਈ ਰੋਟੀ ਪਾਣੀ ਹੁਣ ਰਾਤ ਦੀ ਤਿਆਰੀ ਹੋਏਗੀ, ਸਵੇਰੇ ਬਣਾਏ ਸੀ ਰੋਂਗੀ
ਅੱਛਾ, ਅੱਛਾ, ਅੱਛਾ।
ਲੈ ਤੇ ਗਈ ਸ ਸੀ ਆਪਣੀ ਪੈ ਸਿਸਟਰ ਦੇ ਘਰ।
ਅੱਛਾ।
ਹਾਂਜੀ, ਤੇ ਫਿਰ ਵੈਸੇ ਅਸੀਂ, ਸਬਜ਼ੀ ਵਗੈਰਾ ਸਵੇਰੇ ਬਣਾ ਲਈਦੀ ਹੈ ਬੇ। ਟਾ ਲੈ ਕੇ ਜਾਂਦਾ ਨਾ ਰੋਟੀ।
ਅੱਛਾ-ਅੱਛਾ।
ਹਾਂਜੀ, ਬਸ ਸਵੇਰੇ ਬਣਾ ਲਈਦੀ ਐ।
ਫੇਰ ਉਹਨੂੰ ਬਣਾ ਕੇ ਦੇ ਦੀਏ, ਫਿਰ ਅਸੀਂ ਆਪਣੇ ਫੁਲਕੇ ਵਗੈਰਾ ਦੁਪਹਿਰੇ ਫਿਰ ਬਣਾ ਲੈਂਦੇ ਆ।
ਅੱਛਾ-ਅੱਛਾ।
ਹਾਂਜੀ।
ਚਲੋ, ਅਸੀਂ ਵੀ ਇੰਜਏ ਕਰਦੇ ਆ, ਬੱਚੇ ਲੈ ਕੇ ਜਾਂਦੇ ਨੇ। ਫੇਰ, ਅਸੀਂ ਦੁਪਹਿਰੇ ਖਾਂਦੇ ਨੀ, ਇਹਨਾਂ ਦੀ ਆਦਤ ਨੀ ਐ ਦੁਪਹਿਰ ਦੀ ਰੋਟੀ ਰੋਟੀ ਨਹੀਂ ਖਾਂਦੇ, ਸਵੇਰੇ ਨਾਸ਼ਤਾ ਹੀ ਕਰਦੇ ਨੇ।
ਅੱਛਾ-ਅੱਛਾ।
ਤੇ, ਹੁਣ ਸ਼ਾਮੀ ਖਾ ਲੈਂਦੇ ਨੇ, ਸੱਤ ਵਜੇ ਨਾਲ ਜਲਦੀ ਖਾ ਲੈਂਦੇ ਨੇ।
ਅੱਛਾ ਜ ਚਲੋ ਦਾਲ ਸਬਜ਼ੀ ਜਲਦੀ ਬਣਾ ਲੈਂਦੇ ਹੋਵੋਗੇ ਤੁਸੀਂ।
ਹਾਂ, ਫਿਰ ਮੈਂ ਜਲਦੀ ਬਣਾ ਲੈਂਦੀ ਆ, ਜੇ ਸਵੇਰੇ ਸਬਜ਼ੀ ਬਣੀਏ ਤਾਂ ਫਿਰ ਸ਼ਾਮੀ ਦਾਲ ਬਣਾ ਲਈ ਦੀ ਏ, ਜਲਦੀ ਬਣਾ ਲੈਂਦੇ ਆ।
ਹੂੰ।
ਤੇ ਫਿਰ ਟੈਮ ਨਾ ਆ ਜਾਂਦਾ ਅੱਠ ਵਜੇ, ਆ ਜਾਂਦਾ ਵੱਡੇ ਵਾਲਾ 'ਤੇ।
ਅੱਛਾ ਜੀ।
ਤਾ, ਕਦੀ ਲੇਟ ਵੀ ਹੋ ਜਾਂਦਾ, ਤੇ ਕਦੇ ਜਲਦੀ ਵੀ ਆ ਜਾਂਦਾ ਅੇ ਕੋਈ ਟਾਈਮ ਨਹੀਂ ਹੈ ਉਹਦਾ।
ਹੂੰ।
ਹਾਂਜੀ।
ਚਲੋ, ਹੋਰ ਸੁਣਾ?
ਹਾਂ ਬਸ ਆਨਾ, ਤੁਸੀਂ ਕਦੀ ਲਗਾਔ ਚੱਕਰ।
ਹਾਂਜੀ-ਹਾਂਜੀ, ਲਾਵਾਂਗੇ ਜ਼ਰੂਰ ਲਾਵਾਂਗੇ, ਤੁਸੀਂ ਵੀ ਲਗਾਣਾ।
ਹਾਂਜੀ, ਮੈਂ ਵੀ ਆਵਾਂਗੀ ਮੇਰਾ ਵੀ ਬੜਾ ਮਨ ਕਰਦਾ ਪਿਆ, ਹੁੰ, ਆਵਾਂਗੀ ਲਗਾਵਾ-
ਪਰ ਥੋੜ੍ਹੀ ਗਰਮੀ ਘੱਟ ਹੋ ਲਵੇ। ਫੇਰ ਆਜ ਲਗਾਵਾਂਗੇ ਚੱਕਰ, ਹਾਂਜੀ। ਹੋਰ ਸੁਣਾਓ।
ਹਾਂਜੀ, ਬਸ ਹੋਰ ਸੱਸ ਤੁਆਡੀ ਠੀਕ ਏ।
ਹਾਂਜੀ, ਸਭ ਠੀਕ।
ਹੁੰ।
ਹੋਰ, ਕੋਈ ਰੈਸਪੀ ਵਗੈਰਾ ਦੱਸੋ ਕੋਈ ਅਪਣੀ।
ਰੈਸਿਪੀ ਕਾੱਦੀ ਪੁੱਛਣੀ ਏ, ਤੁਸੀਂ ਅਚਾਰ ਪਾਓ ਨਿੰਬੂ ਦਾ ਖੱਟਾ-ਮਿੱਠਾ।
ਹਾਂਜੀ, ਕਿਸ ਤਰ੍ਹਾਂ ਪਾਂਦੇ ਔ।
ਅਸੀਂ ਪਾਂਦੇ ਅ ਨਿੰਬੂ ਨਾ ਜਿਸ ਤਰ੍ਹਾਂ ਵੈਸੇ ਅਚਾਰ ਪਾਈ ਦਾ ਔਂਝ ਪਾਲੋ ਅਚਾਰ ਨੂੰ। ਏਦੇ ਚ ਐ ਥੋੜੀ ਕਾਲੀ ਮਿਰਚ ਜ਼ਾਦਾ ਪੈਂਦੀ, ਔਰ ਜੀਰਾ ਪੁੰਨ ਕੇ ਪੈਂਦਾ ਏ, ਤਵੇ ਤੇ ਪੁੰਨ ਲਈਦਾ ਜੀਰੇ ਨੂੰ ਨਾ।
ਅੱਛ-ਅੱਛਾ।
ਹੇੰਗ, ਜੀਰਾ, ਦਾਲਚੀਨੀ। ਐ ਸਭ ਤਵੇ ਤੇ ਪੁੰਨ ਲੋ।
ਅੱਛਾ।
ਤੇ ਮੈਂ, ਤੇ ਮਗਾਂ ਵੀ ਪਾਂਦੀ ਆਂ ਐਦੇ ਚ। ਬੜਾ ਟੇਸਟ ਆਂਦਾ। ਮੋਟੀ ਲਾਚੀ ਦੇ ਦਾਣੇ ਪਾ ਲੇ ਕੱਢ ਕੇ।
ਅੱਛਾ-ਅੱਛਾ।
ਤੇ ਔਨਾਂ ਨੂੰ, ਪੀਸ ਲੇਆ ਪੀਸ ਕੇ ਪਾਨਦੇ ਆਂ। ਪੁੰਨ ਲਈ ਦੇ ਨੇ, ਪੈਲੇ ਤਵੇ ਤੇ ਪੁੰਨਣ ਨਾਲ ਨਾ ਖੁਸ਼ਬੂ ਵਧੀਆ ਹੋ ਜਾਂਦੀ ਏ। ਪੁੰਨ ਲਏ ਫੇਰ ਔਨੂੰ ਪੀਸ ਲੈਂਨੇ ਹਾਂ।
ਅੱਛਾ ਜੀ।
ਤੇ ਫਿਰ ਔ ਜਦੋਂ ਪਾਣਾ ਏ ਨਾ ਤੇ ਔ ਏਕਦਮ ਡੱਬਾ ਬੰਦ ਕਰ ਦੇਣਾ ਤੁਸੀਂ ਪਾ ਕੇ ਨਾ।
ਅੱਛਾ-ਅੱਛਾ, ਮਤਲਬ ਮਿਕਸ ਨੀ ਕਰਨਾ।
ਨਈ ਹਾਂ। ਔਈ, ਤੇ ਕੈਂਦੀ ਪੀਆਂ ਪਾ ਕੇ ਮਿਕਸ ਕਰਕੇ ਇਕਦਮ ਡੱਬਾ ਬੰਦ ਕਰ ਦੋ।
ਨਈ, ਅ ਮਤਲਬ ਅਚਾਰ, ਤੇ ਬਾਦ ਈ ਮਿਕਸ ਰਲਾਈ ਦੈ ਨਾ।
ਨਈ ਔ ਡੱਬੇ 'ਚ ਪਾ, ਜਦੋਂ ਡੱਬੇ ਚ ਪਾ ਲੋ ਗੇ ਨਾ ਚਾਰ ਤੇ ਤਾਂ ਔ ਉੱਪਰ ਪਾਣਾ ਫੇਰ ਤੁਸੀਂ ਡੱਬੇ ਨੂੰ ਹੀਲਾਣਾ ਐ ਬੰਦ ਕਰਕੇ।
ਅੱਛਾ, ਬੰਦ ਕਰਕੇ ਡੱਬਾ ਹੀਲਾਣਾ ਐ।
ਹਾਂ, ਜਦੋ ਐ ਵਾਲਾ ਮਸਾਲਾ ਪਾਣਾ ਏ ਤੇ। ਫੇਰ ਪੰਦਰਾਂ-ਵੀਹ ਦਿਨ ਹਾਂਜੀ, ਪੰਦਰਾਂ-ਵੀਹ ਦਿਨ ਅਸੀਂ ਰੱਖ ਦਿੰਦੇ ਆਂ। ਇੰਝੇ ਈ ਪਾ ਕੇ ਫੇਰ ਖੋਲਦੇ ਨਾ, ਫਿਰ ਵੇਖਨੇ ਆ ਏਦਾ ਛਿਲਕਾ ਗਲ ਗਿਆ।
ਅੱਛਾ-ਅੱਛਾ।
ਤੋੜ ਕੇ ਵੇਖ ਲਈਦਾ ਹੱਥ ਨਾਲ ਫੇਰ, ਅਸੀਂ ਚੀਨੀ ਪਾਨੇ ਆਂ।
ਮਤਲਬ, ਜੇ ਕਿੱਲੋ ਨਿੰਬੂ ਹੋਣ ਤੇ ਕਿੰਨੀ ਚੀਨੀ ਪੈਂਦੀ ਏ।
ਕਿੱਲੋ ਐ ਹੁਣ ਅਪਣੇ ਮਿੱਠੇ ਦੇ ਹਿਸਾਬ ਦੇ ਵੈਸੇ ਅੱਧਾ ਕਿੱਲੋ ਤੇ ਪੈਣੀ ਪੈਣੀ ਏ।
ਕਿਲੋ ਨੀਬੂ ਐ।
ਹਾਂ, ਕਿੱਲੋ ਨਿੰਬੂ ਚ ਔ ਮੁਰੱਬੇ ਆਕਣ ਹੋ ਜਾਂਦਾ ਐ ਨਾ ਫਿਰ ਮਿ
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਹਾਂ ਸਾਡੇ ਬੱਚੇ ਸਾਰਾ ਖਾਂਦੇ ਮਿੱਠਾ ਨੇ
ਅੱਛਾ।
ਬਹੁ ਬਹੁ ਤੇ ਬੇਟਾ ਵੀ।
ਅੱਛਾ।
ਹਾਂਜੀ।
ਅੱਛਾ ਤੁਸੀਂ ਅ ਅੰਬ ਦੀ ਚਟਨੀ ਤੁਸੀਂ ਪਾਈ ਸੀ ਇੱਕ ਵਾਰੀ। ਮੈਂ ਖਾਈ ਸੀ ਅੰਬੀਆਂ ਦੀ ਕੱਚ ਚੀਆਂ ਅੰਬੀਆਂ ਦੀ ਉਹ ਤੁਸੀਂ ਕਿਸ ਤਰ੍ਹਾਂ ਪਾਉਂਦੇ ਓ।
ਉਹ ਅਸੀਂ ਅ ਇੱਕ ਤੇ ਇੱਕ ਕੁੱਤਰਾ ਕਰਕੇ ਬਣਦੀ ਏ ਇੱਕ ਕੱਟ ਕੇ ਬਣਦੀ ਏ।
ਕੁੱਤਰੇ ਵਾਲੀ ਕੁੱਤਰੇ ਵਾਲੀ।
ਮੂਲੀ ਕੁੱਤਰੇ ਵਾਲੀ, ਉਹ ਮੂਲੀ ਕੁੱਤਰਾ ਕਰ ਕੇ, ਅੰਬੀਆ ਬਸ ਕੜਾਹੀ, ਚੱ ਪਾ ਕੇ ਧਰ ਦੋ ਫਿਰ ਵਿੱਚ, ਜੋ ਮਤਲਬ ਗੁੜ ਪਾਣਾ -ਚੀਨੀ ਪਾਣੀ ਏ ਜੋ ਪਾਉਣਾ ਪਾ ਲੋ ਹਾਂਜੀ, ਹਾਂ -ਹਾਂ ਨਾਲ ਹੀ ਪਾ ਦੇਣਾ
ਅੱਛਾ, ਤੇ ਉਹਦੇ 'ਚ ਕਿਸ ਹਿਸਾਬ ਨਾਲ ਪਾਣਾ ਇਹ ਗੁੜ, ਅਤੇ ਚੀਨੀ, ਖੱਟੀਆਂ ਹੁੰਦੀਆਂ ਨਾ ਬੜੀਆਂ
ਹਾਂ, ਉਹ ਫਿਰ ਅਸੀਂ ਤੇ, ਵੀ ਅਂਦਾਜੇ ਨਾਲ ਪਾ ਲਈ ਦੇ, ਫਿਰ ਚੱਖ ਕੇ ਵੇਖ ਲਈ, ਦੀਆ ਜੇ ਘੱਟ ਘੱਟ ਲੱਗੀ, ਤੇ ਹੋਰ ਪਾ ਦੋ ਖੰਡ,
ਅੱਛਾ, ਤੇ ਨਮਕ ਪਾਦੇ ਹੋ?
ਨਮਕ ਵੀ, ਪਾਨੀ ਆ, ਕਾਲੀ ਮਿਰਚ, ਵਗੈਰਾ ਜੀਰਾ ਵਗੈਰਾ, ਹੋ ਗਿਆ ਸੌਂਫ ਵਗੈਰਾ ਹੋ ਗਈ, ਜੋ ਪਾਣਾ ਪਾ ਲੋ ਤੁਸੀਂ ਆਪਣਾ
ਅੱਛਾ, ਤੇ ਉਹਦਾ ਤੁਸੀਂ ਪਾਣੀ ਕੱਢਦੇ ਔ ਕਿ ਨਿਚੋੜ ਕੇ
ਨਹੀਂ -ਨਹੀਂ ਪਾਣੀ ਨਹੀਂ ਕੱਢਦੇ ਸੀ।
ਅੱਛਾ, ਇੰਜੇ ਧਰ ਦਿੰਦੇ ਔ, ਬਸ ਇੱਕ ਤਾਰ ਤੱਕ, ਪਕਾਣਾ
ਹਾਂਜੀ- ਹਾਂਜੀ
ਅੱਛਾ, ਤੇ ਕਿੱਲੋ ਅੰਬੀਆਂ 'ਚ, ਕਂਮ ਸੇ ਕਂਮ ਕਿੰਨੀ ਚੀਨੀ ਪਾਈਏ?
ਕਿੱਲੋ ਅੰਬੀਆਂ ਚ, ਕਿੱਲੋ ਤੇ ਮੇਰੇ ਖਿਆਲ ਪੈ ਈ ਜਾਂਦੀ ਏ ਖੱਟੀ
ਖੱਟੀਆਂ ਹਾਂ, ਉਹ ਕੱਚੀਆਂ ਅੰਬੀਆਂ ਤੇ ਖੱਟੀਆਂ ਹੁੰਦੀਆਂ ਨਾ ਅੱਛਾ ਚਲੋ ਮੈਂ, ਹਮ ਚਲੋ, ਮੈਂ ਉਹ ਬਣਾਣੀ ਸੀ ਮਿੱਠੀ ਚਟਨੀ, ਬਣਾਵਾਂਗੀ ਮੈਂ
ਤੁਸੀਂ ਹਲੇ ਪਾਇਆ ਨਈ ਚਾਰ, ਅੰਬੀਆਂ ਲਿਆਂਦੀ ਨਾ ਅਚਾਰ ਪਾਇਆ ਨਾ ਚਟਨੀ, ਪਾਈ ਏ ਹਾਲੇ
ਅੱਛਾ- ਅੱਛਾ
ਹਮ
ਅੱਛਾ, ਚਲੋ ਠੀਕ ਏ, ਫਿਰ ਕਰਾਂਗੀ ਮੈਂ ਤੁਹਾਨੂੰ ਹਨਾ